ਐਲੋ
ਸਸ੍ਰੀ ਅਕਾਲ ਜੀ
ਸ ਸ਼੍ਰੀ ਅਕਾਲ ਜੀ
ਹੂੰ
ਹੈਲੋ ਆਵਾਜ ਆਵਾਜ ਆ ਰੀ ਐ
ਹਾਂਜੀ ਆ ਰਹੀ ਐ
ਹਾਂਜੀ ਹੋਰ ਕੀ ਹਾਲ ਐ।
ਵਧੀਆ ਮੈਂਮ ਸ ਸ
ਹਾਂਜੀ
ਤੁਆਡੀ ਆਵਾਜ਼ ਨਾ ਬਹੁਤ ਘਟ ਆ ਰਹੀ ਐ ਕਿਉ
ਤੁਹਾਡੀ ਆ ਰਹੀ ਐ ਘੱਟ-
ਹੂੰ
ਹੈਲੋ
ਹਾਂਜੀ ਹੁਣ ਆਈ ਹਾਂਜੀ ਹੁਣ ਹਾਂਜੀ ਹੋਰ ਕੀ ਕਰਦੇ ਐ
ਬਣਾ ਰਈ ਸੀ
ਹਾਂਜੀ
ਪੱਟੀ ਸੀ
ਹੈਲੋ-
ਹੈਲੋ ਹੈਲੋ-
ਹਾਂਜੀ-
ਮੈ ਕਿਆ ਰੋਟੀ ਬਣਾ ਰਹੀ ਸੀ ਤੁਸੀ ਦੱਸੋ
ਅੱਛਾ ਮੈ ਬਸ ਮੈ ਤੇ ਨਾਸ਼ਤਾ ਕਰਕੇ ਫਿਰ ਗਏ ਸੀ ਅਸੀ ਹੁਣ ਦੁਪਹਿਰ ਦੀ ਤਿਆਰੀ ਕਰਾਂਗੇ
ਹੋਰ ਕੀ ਬਣਾਇਆ ਸੀ ਅੱਜ
ਅਸੀ ਅੱਜ ਬਣਾਇਆ ਸੀ ਦਾਲ ਦਾਲ ਬਣਾਈ ਸੀ ਤੇ ਨਾਲ ਪਕੋੜੇ ਬੂੰਦੀ ਸਬਜ਼ੀ ਬਣਾਈ ਸੀ। ਹੋਰ ਤੁਸੀ
ਕੁਛ ਨੀ ਮੰਮੀ ਨੇ ਆਲੂ ਬਣਾਏ ਸੀ ਤੇ ਮੈ ਰੋ ਰੋਟੀ ਬਣਾਨ ਲੱਗੀ ਆ ਹੁਣ
ਅੱਛਾ ਅੱਛਾ ਦੁਪਹਿਰ ਦ ਦੁਪਹਿਰ ਦੀ ਤਿਆਰੀ ਕਰ ਰਹੇ ਓ
ਹਾਂਜੀ ਦੁਪਹਿਰ ਦੀ ਇੱਕ ਵਜੇ ਖਾ ਲੈਂਣੇ ਆ ਨਾ ਅਸੀਂ ਏਸ ਕਰਕੇ।
ਅੱਛਾ ਅੱਛਾ।
ਹਮ।
ਹਮ ਫੇਰ ਨਾਸ਼ਤਾ ਹੋ ਗਿਆ।
ਹਾਂਜੀ ਕਰ ਲਿਆ ਸੀ ਸਵੇਰੇ।
ਹਮ।
ਸਵੇਰ ਸਵੇਰ ਕਰ ਲੈਂਦੇ ਹਾਂ ਤੇ ਟਾਈਮ ਨਾਲ ਹੀ। ਖਾ ਲੈਂਦੇ ਹਾਂ ਰੋਟੀ ਇਸ ਕਰਕੇ ਹਾਂਜੀ।
ਹੋਰ ਸਟੱਡੀ।
ਹਾਂਜੀ ਬਸ ਹੁਣ ਤਾਂ ਫਰੀ ਹਾਂ ਜੁਲਾਈ ਤੋਂ ਹੀ ਹੋਏਗੀ ਸਟੱਡੀ ਤਾਂ ਸ਼ੁਰੂ।
ਅਛਾ ਅਛਾ।
ਹਾਂਜੀ ਤੁਂ ਕੀ ਕਰ ਰਹੇ ਮੈ ਕੋਲਜ।
ਹਮ ਹਮ।
ਤੁਸੀ ਕੀ ਕਰ ਰਹੇ ਹੋ।
ਮੈ ਤਾਂ ਹਾਊਸ ਵਾਈਫ ਹੈਗੀ ਹਾ।
ਅੱਛਾ ਅੱਛਾ। ਹਮ।
ਹੋਰ ਕੀ ਕਰਦੇ ਹੋ ਘਰ ਵਿਚ।
ਮੈਂ ਬੀ ਐਸਸੀ ਫੈਸ਼ਨ ਡਿਜ਼ਾਇਨਿਗ ਕਰਦੀ ਹਾਂ।
ਓਕੇ। ਅੱਛਾ।
ਹਾਂਜੀ।
ਹਮ।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
ਹਮ ਹਮ।
ਹਾਂਜੀ। ਹੋਰ ਸਾਰੇ ਸਬ ਠੀਕ। ਹੈਲੋ ਮੈਂ ਕਿਹਾ ਘਰ ਸਭ ਠੀਕ ਹੈ।
ਘਰ ਸਬ ਵਧੀਆ ਨੇ।
ਹਮ।
ਹਮ। ਹਮ।
ਹਮ।
ਕੀਤੇ ਘੁੰਮਣ ਨਹੀਂ ਗਏ।
ਗਏ ਸੀ ਬਸ ਸੰਡੇ ਨੂੰ ਗਏ ਸੀ ਫੇਰ ਇਨੀ ਗਰਮੀ ਦੇਖ ਕੇ ਮੈਂ ਕਿਹਾ ਹੁਣ ਨੀ ਜਾਣਾ ਕਿਤੇ ਥੋੜਾ ਠੰਡਾ ਮੌਸਮ ਹੋਏਗਾ ਫੇਰ ਹੀ ਜਾਵਾਂਗੇ।
ਹਾਂ ਹਾਂ ਗਰਮੀ ਬਹੁਤ ਲੱਗਦੀ ਹੈ ਨਾ।
ਓਹ ਕਿ ਕਹਿੰਦੇ।
ਹਮ।
ਰੋਟੀ ਬਣਾਉਂਦੇ ਵੀ ਹੁਣ ਇੰਨੀ ਗਰਮੀ ਲੱਗ ਰਹੀ ਹੈ।
ਰਸੋਈ ਵਿੱਚ ਖਾਣਾ ਬਣਾਉਣਾ ਮੁਸ਼ਕਿਲ ਹੋ ਜਾਂਦਾ।
ਹਾਂਜੀ।
ਹਾਂ।
ਕੀ ਕਰੀਏ ਰੋਟੀ ਤਾਂ ਖਾਣੀ ਹੈ।
ਹਾਂ।
ਹਮ।
ਹੋਰ ਜੀ।
ਸ਼ਾਮੀ ਹੁੰਦਾ ਬਸ ਥੋੜਾ ਜਿਆ ਮੌਸਮ ਸਹੀ ਨਾ।
ਹਾਂ ਸ਼ਾਮੀ ਆਓਗੇ। ਸਾਨੂੰ ਹੁਣ ਬਾਹਰ ਨ ਬਾਹਰ ਨਿਕਲਣ ਦਾ ਮਨ ਕਰਦਾ ਕਿਰ ਘੁੰਮਈਏ। ਬਾਹਰ ਜਾਕੇ ਹਾਂ।
ਹੋਰ ਦੱਸੋ ਕੀ ਬਣਾ ਲੈਂਣੇ ਹੋ ਤੁਸੀਂ?
ਅਸੀਂ ਗੋਭੀ ਬਣਾ ਲਾਂਗੀ ਲੱਗਿਆ ਆਲੂ-ਗੋਭੀ ਪਹਿਲੇ ਅੱਜ ਕਾਸਤੀ ਏ ਨਾ। ਫਿਰ ਚਾਵਲ ਪਿਆਜ ਬਣਾਣ ਫਿਰ ਚਾਵਲ ਪਿਆਜ ਬਣਾ ਲੈਣੀ ਆ-
ਫਿਰ ਸੋਚਿਆ ਸੀ ਕਿ ਰਾਜਮਾਂ ਪੋਗ ਦੇਵਾ ਤੇ ਪਗੋਇਆ ਨੀ। ਕੀ ਫੇਰ ਚਾਵਲ ਹੀ ਅੱਛੇ ਲੱਗਦੇ ਆ ਰਾਜਮਾਂ ਨਾਲ ਤਾਂ
ਹਾਂ-ਹਾਂ ਇਹ ਤੇ ਹੈ। ਆ ਮੈਨੂੰਰੀ ਮੰਮੀ ਨੇ ਕਿਹਾ ਅੱਜ ਕਾਸਤੀ ਹੈ ਤੇ ਅੱਜ ਚਾਵਲ ਤੋਂ ਬਣਨੇ ਵੀ ਹੈਗੇ।
ਹਾਂਜੀ।
ਪਹਿਲਾਂ ਅਸੀਂ ਆਲੂ-ਬੇਂਗਨ ਬਣਾਣ ਲੱਗੇ ਸੀ ਫਿਰ ਨਾਲ ਚੋਬ ਲੱਗ ਗੀ ਏ ਪਰ ਮੰਮੀ ਕਹਿੰਦੀ ਕਾਸਤੀ ਹੈਗੀ ਏ ਤੇ ਨਹੀ। ਹਾਂ ਆਲੂ-ਗੋਬੀ ਬਣਾਵਾਂਗੇ।
ਦੱਸੋ ਕੀ ਕਰ ਰਹੇ ਹੋ।
ਅਸੀਂ ਲੇਟ ਖਾਣੇ ਆ ਤੇ ਹਜ਼ੇ ਲੇਟ ਬਣਦੀ ਐ। ਲੇਟ ਖਾਂਦੇ ਹਾਂ ਰੋਟੀ ਹਾਂਜੀ?
ਮੈਂ ਕਿਹਾ ਕੀ ਬਣਾਇਆ ਸੀ ਸਵੇਰੇ?
ਸਵੇਰੇ ਅਸੀਂ ਬਣਾ ਬੂੰਦੀ ਬੂੰਦੀ ਬਣਾਈ ਸੀ ਪਕੌੜਿਆਂ ਦੀ ਸਬਜ਼ੀ।
ਅੱਛਾ-ਅੱਛਾ। ਬਾਕੀ ਘਰ ਸਭ ਠੀਕ ਏ?
ਹਾਂਜੀ?
ਕਾਂਜੀ ਘਰ ਸਭ ਠੀਕ ਨੇ।
ਸਭ ਵਧੀਆ ਨੇ ਸਭ ਆਪਣਾ ਆਪਣੇ-ਆਪਣੇ ਕੰਮ ਲੱਗੇ ਹੋਏ ਨੇ।
ਹਾਂਜੀ-ਹਾਂਜੀ।
ਹੂੰ।
ਹੋਰ ਮੌਸਮ ਕਿੱਦਾਂ ਦਾ ਐ?
ਮੌਸਮ ਦਾ ਜ ਇਸ ਤਨੂੰ ਬੜੀ ਬਹੁਤ-ਬਹੁਤ ਧੁੱਪ ਹੈ ਇਸ ਟੈਮ ਤੇ ਅ ਸਾਰੇ ਆਪਣੇ-ਆਪਣੇ ਕਮਰਿਆਂ ‌ਚ ਵੜੇ ਹੋਏ ਨੇ।
ਹੂੰ ਕੀ ਕਰਨਾ।
ਹੂੰ ਹੁਣ ਦੁਪਹਿਰ ਦਾ ਦੁਪਹਿਰ ਗਧਕ ਕਰਾਂਗੇ ਸਭ ਥਾਂ ਰਾਹਗੇ ਫਿਰ ਰੋਟੀ-ਰੋਟੀ ਵੀ ਬਣੇਗੀ ਤੇ
ਹੂੰ-ਹੂੰ।
ਹੋਰ
ਬਣਾਣਾ ਹੁਣ
ਹਾਂਜੀ।
ਮੈ ਕਿਹਾ ਤੁਸੀਂ ਕੀ ਬਣਾਣਾ ਹੁਣ?
ਅਸੀਂ ਬਣਾਵਾਂਗੇ ਆਲੂ-ਗੋਭੀ
ਆਲੂ-ਗੋਬੀ।
ਹੂੰ।
ਬਸ ਆਲੂ ਉੱਲੂ ਹੀ ਰਹਿ ਗਏ ਨੇ ਹੁਣ ਤਾਂ ਬਣਾਣ ਨੂੰ।
ਸਰਦੀਆਂ ਗਰਮੀਆਂ ਵਿੱਚ ਸਬਜ਼ੀ ਵਿੱਚ ਕੋਈ ਸਮਝ ਨਹੀਂ ਆਪਾਂ ਸਬਜ਼ੀ ਕੀ ਬਣਾਈਏ? ਸਬਜੀ ਕੋਈ ਸਮਝ ਨੀ ਆਂਦੀ ਨਾ ਕੋਈ ਇਹਦਾ ਕੁੱਛ ਖਾਣ ਦਾ ਮਨ ਕਰਦਾ ਗਰਮੀ ਨੂੰ ਰੋਟੀ ਵੀ ਬ ਲਿਕ ਲਿਕੁਅਡ ਲਿਕੁਅਡ ਚੀਜ ਹੋ।
ਕੀ ਚੱਲਦਾ?
ਜ਼ਿਆਦਾ ਕੁੱਛ ਖਾਣ ਨੂੰ ਮਨ ਕਰਦੇ ਹਨ ਨਹੀ ਹੈ।
ਨਾ ਕੁਛ ਬਣਾਉਣ ਨੂੰ ਜੀ ਕਰਦਾ ਤੇ ਨਾ ਕੁੱਛ
ਹਾਂ ਪਰ ਬੁੱਖ ਲੱਗਦੀ ਨਾ ਬੁੱਖ ਤੇ ਪੇ
ਸਹੀ ਗੱਲ ਹੈ ਬਸ ਪਾਣੀ- ਪਾਣੀ ਮੇਰੇ ਤੋਂ ਪਾਣੀ- ਪਾਣੀ ਪੀਣ ਨੂੰ ਜੀ ਕਰਦਾ ਹੈ ਬਸ ਠੰਡਾ- ਠੰਡਾ ਮੇਰੀ ਮੰਮੀ ਕਹਿੰਦੇ ਜਿੰਨਾ ਚਿਲਡ ਪਾਣੀ ਪੀਏਗੀ ਉਨਾ ਜ਼ਿਆਦਾ ਪਾਣੀ ਪੀਣ ਦਾ ਜੀਅ ਕਰੇਗਾ ਤੇਰਾ
ਹਾਂ। ਜ਼ਿਆਦਾ ਦਿਨ ਠੰਡਾ ਵੀ ਨੁਕਸਾਨ ਕਰਦਾ ਨਾ ਪਾਣੀ ਹੂੰ ਹੂੰ ਹਾਂ।
ਪਹਿਲਾ ਵਿਚੋਂ ਸ਼ਾਂਤੀ ਚਾਹੀਦੀ ਹੈ।
ਸਹੀ ਕਹਿੰਦੇ।
ਹੂੰ, ਕੋਈ ਮੁਵੀ ਦੇਖਦੇ ਹੁੰਦੇ ਓ।
ਹਨ ਜੀ।
ਹਨ ਜੀ ਮੈਂ ਕਿਹਾ ਤੁਸੀਂ ਮੂਵੀ ਵਗੈਰਾ ਦੇਖਦੇਓ ਨੀ?
ਹਾਂ ਮੂਵੀ ਮੈਨੂੰ ਜ਼ਿਆਦਾ ਪਸੰਦ ਨ ਹੈ। ਤੁਸੀਂ ਦੱਸੋ ਤੁਹਾਨੂੰ ਕਿਹੜੀ ਪਸੰਦ ਏ।
ਮੈਂ ਤੇ ਮੂਵੀ, ਮੈਂ ਵੀ ਨ ਦੇਖਦੀ ਮੂਵੀ ਤੇ ਮੈਨੂੰ ਪਹਿਲਾਂ ਬਹੁਤ ਦੇਖਦੀ ਹੁੰਦੀ ਸੀ। ਹੁਣ ਤਾਂ ਨਹੀਂ ਦੇਖਦੀ, ਤਾਂ ਬਿਲਕੁਲ ਬਹੁਤ ਘੱਟ ਯੂਟਿਊਬ ਤੇ ਵਲੋਗਸ ਵਗੈਰਾ ਦੇਖ ਲਣੀ ਹੈ। ਹਲੇ ਪਰ ਹੁਣ ਹੂੰ। ਮੈਂ ਬਸ -
ਆ ਅੱਛਾ।
ਹੂੰ
ਹੈਲੋ।
ਹਾਂਜੀ ਹਾਂਜੀ ਬੋਲੋ।
ਹਾਂਜੀ।
ਦੀਦੀ ਕੀ ਕਹਿ ਰਹੇ ਹੋ। ਸੁਣਿਆ ਨੀ ਮੈਨੂੰ
ਮੈਂ ਕਿਹਾ ਮੈਂ ਗ੍ਰੈਜੂਏਸ਼ਨ ਕੀ- ਗ੍ਰੈਜੂਏਸ਼ਨ ਕੀਤੀ ਹੋਈ ਹੈ।
ਹੈਲੋ।
ਹਾਂਜੀ
ਕੀ ਕਰ ਰਹੇ ਨੇ ਸਭ ਘਰ ਵਿੱਚ
ਟਿਊਸ਼ਨ ਵਿਚ ਪੜਉਣਦੀ ਸੀ ਪਹਿਲਾਂ, ਹੁਣ ਨਹੀਂ ਪੜਉਣਦੀ। ਟਿਉਸ਼ਨ ਵਿਚ ਬਣਾਉਣ ਪੈਂਦੀ ਏ, ਬੱਚਿਆਂ ਨਾਲ। ਪਰ ਹੁਣ ਮੈਰਿਜ ਤੋਂ ਬਾਅਦ ਫਿਰ ਸੋਚਿਆ ਨੀ ਪੜਾਨ ਦਾ।
ਕਿੰਨੇ ਸਾਲ ਹੋ ਗਏ ਤੁਹਾਡੀ ਮੈਰੇਜ ਨੂੰ?
ਹਾਂਜੀ।
ਮੈਰਿਜ ਨੂੰ ਕਿੰਨੀ ਚੀਰ ਹੋ ਗਈ ਤੁਹਾਡੀ?
ਮੈਰਿਜ ਮੇਰੀ ਨੂੰ ਤਿੰਨ ਸਾਲ ਹੋਏ ਨੇ।
ਪਹਿਲਾਂ ਮੈਂ ਪਹਿਲਾਂ ਪੜ੍ਹਾਂਦੀ ਹੁੰਦੀ ਸੀ। ਹੁਣ ਤੇ ਨੀ ਹੁਣ ਟਾਈਮ ਨੀ ਲੱਗਦਾ ਹੁਣ ਹੁਣ ਮੈਨੂੰ ਟਾਈਮ ਹੀ ਨਈ ਮਿਲਦਾ ਬਿਲਕੁਲ।
ਓਹੀ ਤਾਂ ਗੱਲ ਹੈ ਨਾ। ਕਿ ਸ਼ਾਦੀ ਤੋਂ ਬਾਅਦ ਕਿੱਥੇ ਟਾਈਮ ਲੱਗਦਾ। ਕਿ
ਹੂੰ। ਉਹੀ ਮ ਪੁੱਛ ਰਹੀ ਸੀ। ਜਇੰਟ ਫੈਮਲੀ ਹੈ, ਅੱਜ ਕੱਲ੍ਹ ਵਿੱਦ ਫੈਮਿਲੀ ਕਦੇ ਕੋਈ ਕੰਮ ਬਣਾਏ ਜਾਂਦੇ ਨਾ। ਉਹ ਰਹਦਾ ਵੈ
ਵਿਦ ਫੈਮਲੀ ਤੇ। ਫੈਮਲੀ ਕੰਮ ਜ਼ਿਆਦਾ ਇਸ ਕਰਕੇ।
ਹਾ। ਆਪਾਂ ਸੋਚੀਏ ਇਹ ਜਇੰਟ ਫੈਮਲੀ ਕਦੇ ਕੋਈ ਕੰਮ, ਕਦੇ ਕੋਈ ਕੰਮ, ਕਰ ਨਈ ਟਾਈਮ ਮਿਲ ਪਾਂਦਾ।
ਸਾਡੀ ਮੰਮੀ ਤਾਂ ਵੀ ਨ ਵੜਨ ਦੇਂਦੇ। ਅਸੀਂ ਤਾਂ ਵਿਹਲੇ ਬੈਠਦੇ ਆ ਸਾਰਾ ਦਿਨ।
ਹਾਂ।
ਜੋਬ ਕਰਦੇ ਓ।
ਹਾਂ ਸਾ ਕੋਡੀ।
ਹਾਂਜੀ।
ਇਹ ਤੁਹਾਡੀ ਆਵਾਜ਼ ਨੀ ਆ ਰਹੀ ਕਿ ਕਹਿ ਰਹੇ ਹੋ।
ਹੈਲੋ।
ਹੈਲੋ ਹਾਂਜੀ ਬੋਲੋ।
ਹਾਂ ਮਤਲਬ ਤੁਸੀਂ ਜੋਬ ਕਰਦੇ ਹੋ ਕਿ ਨਹੀਂ।
ਕੇ ਨਹੀ ਹਣ ਤਾਂ ਨੀ ਮੈਂ ਜੋਬ ਕਰ ਰਹੀ।
ਅੱਛਾ ਅੱਛਾ।
ਹਾਂਜੀ।
ਹਮ ਸ਼ਨੀ ਤੋਂ ਬਾਅਦ ਹੀ ਕਰੋਗੇ।
ਹੰਜੀ।
ਤੁਸੀ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਕੀ ਕਰੋਗੇ।
ਹਾਂਜੀ ਹਾਂਜੀ ਉਹ ਤਾਂ ਬਾਦ ਚਹੀ ਦੇਖਾਂਗੇ ਕੀ ਕਰਾਂਗੇ ਕਿ ਨਹੀਂ।
ਹਮ।
ਗ੍ਰੈਜੂਏਸ਼ਨ ਹੋ ਗਿਆ ਨਾ।
ਹਾਂ ਇਹ ਤੇ ਆ।
ਬੜੇ ਕੰਮ ਹਾ।
ਹੋਣ ਤੁਹਾਨੂੰ ਫੇਵਰੇਟ ਕਿੱਥੋਂ ਮਿਲੇ ਗਾ ਹਨਾ।
ਹਾਂਜੀ।
ਹੈਲੋ।
ਚਲੋ ਦੀਦੀ ਠੀਕ ਹੈ ਫਿਰ ਕਰਾਂਗੀ ਮੈਂ ਤੁਹਾਨੂੰ ਕੋਲ ਠੀਕ ਹੈ।
ਹਾਂਜੀ।
ਹਾਂਜੀ ਮੈਂ ਫੇਰ ਕਰਾਂਗੀ ਤੁਹਾਨੂੰ ਕੋਲ ਪਿੱਛੇ ਕੋਲ ਆ ਰਿਹਾ।
ਠੀਕ ਹੈ ਜੀ।
ਠੀਕਏ ਸਤਿ ਸ਼੍ਰੀ ਅਕਾਲ।
ਓਕੇ।